ਹੈਲੋ ਸਾਸਰੀ ਕਾਲ ਜੀ ਹੋਰ ਠੀਕ ਔ
ਹਾਂਜੀ- ਹਾਂਜੀ, ਠੀਕ -ਠਾਕ ਆਪਣਾ ਸੁਣਾਓ
ਹਾਂਜੀ ਅਸੀਂ ਵੀ ਠੀਕ ਆ ਕੀ ਕਰ ਰਹੇ ਸੀ?
ਬਸ ਚਾਹ ਪਾਣੀ ਦਾ ਪ੍ਰੋਗਰਾਮ ਸ਼ਾਮ ਨੂੰ ਤੁਹਾਨੂੰ ਪਤਾ ਹੀ ਐ ਸ਼ਾਮ ਨੂੰ ਚਾਹ ਪਾਣੀ ਦਾ ਜ਼ਿਆਦਾ ਹੁੰਦਾ ਵਾ।
ਚਾਹ -ਚੂ, ਪੀਂਦੇ ਪਏ ਆ ਬਿਸਕਿਟ ਖਾ ਰਹੇ ਆ ਨਾਲ। ਹਾਂਜੀ ਹੋਰ ਤੁਸੀਂ ਸੁਣਾਓ ਤੁਸੀਂ ਕੀ ਕਰ ਰਹੇ ਓ ਅੱਛਾ - ਅੱਛਾ।
ਅਸੀਂ ਵੀ ਸਮੋਸੇ ਲੈਣ ਗਏ ਹੋਏ ਆ ਕਹਿੰਦੇ ਸੀ ਚਾਹ ਰੱਖ ਬਾਕੀ ਚਾਹ ਰੱਖੀ ਹੋਈ ਐ। ਹਾਂ - ਹਾਂ ਸਮੋਸੇ ਲੈਣ ਗਏ ਬੱਚੇ ਪਿੱਛੇ ਪਏ ਸੀ ਕੀ ਸਮੋਸੇ ਖਾਣੇ ਆ।
ਵਧੀਆ ਜਿੱਦਾਂ ਬੱਚਿਆਂ ਨੂੰ ਜੋ ਦਿਲ ਕਰਦਾ ਬੱਚੇ ਆਪਣੇ ਆਪ ਹੀ ਮੰਗ ਲੈਂਦੇ ਆ।
ਹਾਂ ਇਹ ਗੱਲ ਤੇ ਬੱਚੇ ਦਾ ਐਡਵਾਂਸ ਹੈਗਾ ਸਭ ਕੁਛ ਮੰਗਦੇ ਆ ਜੋ ਉਹਨਾਂ ਨੂੰ ਚਾਹੀਦਾ ਖੁਦ ਮੰਗ ਲੈਂਦੇ ਆ।
ਹਾਂਜੀ- ਹਾਂਜੀ ਪਰ ਦੇਣਾ ਪੈਂਦਾ ਬੱਚਿਆਂ ਨੂੰ ਜੀ ਅੱਜਕਲ।
ਹਾਂ।
ਹਾਂਜੀ ਹੋਰ ਹਾਂਜੀ, ਹੋਰ ਸੁਣਾਓ ਤੁਹਾਡੀ ਫੈਮਿਲੀ 'ਚ ਕੌਣ- ਕੌਣ ਐ?
ਅਹ, ਮੇਰੀ ਫੈਮਿਲੀ 'ਚ ਮੰਨ ਕਿ ਇੱਕ ਜੇਠ ਹੋ ਗਏ ਇੱਕ ਦਰਾਣੀ ਹੋ ਗਈ ਔਰ ਮੈਂ ਹਾਂਜੀ ਸਾਡੀ ਹਾਂ ਜੁਆਇੰਟ ਫੈਮਿਲੀ ਆ ਸਾਡੀ।
ਇੱਕ ਸਮਝ ਨੀ ਆਂਦੀ ਨਾ ਜੀ ਸਾਡੀ ਵੀ ਏਦਾਂ ਈ ਜੁਆਇੰਟ ਫੈਮਿਲੀ ਐ।
ਆਹ ਜੌਇੰਟ ਫੈਮਲੀ ਐ। ਦੇਖੋ ਆਹ ਦੇਖੋ ਜੌਇੰਟ ਫੈਮਲੀ ਕੰਮ ਵੀ ਤਾਂ ਹੁੰਦਾ ਈ ਐ ਪਰ ਸੁੱਖ ਵੀ ਬਹੁਤ ਐ।
ਹਾਂਜੀ-ਹਾਂਜੀ ਇਹ ਤੇ ਗੱਲ ਠੀਕ ਐ ਬਹੁਤ ਸੁੱਖ ਹੈਗਾ ਜੇ।
ਆਹੋ ਕੰਮ ਵੀ ਪੂਰਾ ਐ ਹਾਂ ਕੰਮ ਤਾਂ ਬਾਰੇ ਸਵੇਰ ਤੋਂ ਰਾਹਤ ਹੋ ਜਾਂਦੀ ਕੰਮ ਨੀ ਮੁੱਕਦੇ ਬਟ ਇਹ ਕਿ ਜੇ ਜਾਣਾ ਪਏ ਫਿਰ ਸੁੱਖ ਐ।
ਜਾਣਾ ਪੈਂਦਾ ਨਾ ਤੇ ਇੱਕ ਦੂਜੇ ਰਲ ਕੇ ਕੰਮ ਕਰ ਲੈਂਦੇ ਨੇ। ਠੀਕ ਐ ਨਾ ਹੁਣ ਸਾਨੂੰ ਵੀ ਹੁਣ ਛੁੱਟੀਆਂ 'ਚ ਜਾਣਾ ਪੈਂਦਾ। ਅਸੀਂ ਵੀ ਤਿੰਨ ਚਾਰ ਦਰਾਣੀ- ਜਠਾਨੀਆਂ ਵਾ ਸਾਨੂੰ ਛੁੱਟੀਆਂ ਜਾਣਾ ਪੈਂਦਾ ਤੇ ਇੱਕ ਕਦੀ ਵੱਡੇ ਚੱਲ ਜਾਂਦੇ ਆ ਦਸ ਦਿਨ ਉਹ ਲਗਾਉਂਦੇ ਆ ਕਦੀ ਛੋਟੀ ਚੱਲ ਜਾਂਦੀ ਐ। ਦਸ ਦਿਨ ਉਹ ਲਗਾ ਆਂਦੀ ਕਦੀ ਮੈਂ ਚੱਲਦਾ ਦਸ ਦਿਨ ਸਾਡਾ ਏਦਾਂ ਹੀ ਮਹੀਨਾ ਪਾਰ ਹੋ ਜਾਂਦਾ ਵਾ। ਪਰ ਲੇਕਿਨ ਐ ਵਾਂ ਆਪਾਂ ਪਿੱਛੇ ਸਾਨੂੰ ਰੋਟੀ ਪਾਣੀ ਦੀ ਦਿੱਕਤ ਨਹੀਂ ਰਹਿੰਦੀ। ਹੈਨਾ ਹਾਂ ਹੈਲੋ ਹੈਲੋ ਹੈਲੋ ਹਾਂਜੀ ਤੁਸੀਂ ਮੇਰੀ ਆਵਾਜ਼ ਸੁਣ ਰਹੇ ਆ ਹੈਲੋ